ਹੈਲੋ! ਸਤਿ ਸ਼੍ਰੀ ਅਕਾਲ ਜੀ! ਕੀ ਹਾਲ ਚਾਲ ਜੀ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਬਸ ਵਧੀਆ। ਬਸ ਜੀ ਅ ਅੱਜ ਦਾ ਸਾਡਾ ਟੋਪਿਕ ਹੈ ਜੀ ਤਿਹਾ ਤਿਉਹਾਰ। ਤੁਸੀਂ ਦਸੁਗੇ ਤਿਉਹਾਰੋ ਬਾਰੇ।
ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਤਿਉਹਾਰ ਪਸੰਦ ਹੈ?
ਮੈਨੂੰ ਸਭ ਤੋਂ ਜ਼ਿਆਦਾ ਜੀ ਦੀਵਾਲੀ ਪਸੰਦ ਹੈ ਜੀ।
ਅੱਛਾ! ਹਾਂ! ਵੈਸੇ ਤੇ ਰੌਣਕ ਤਾਂ ਸਭ ਤੋਂ ਜ਼ਿਆਦਾ ਦੀਵਾਲੀ ਤੇ ਹੀ ਲੱਗਦੀ ਹੈ
ਹਾਂ! ਹਾਂਜੀ! ਦੀਵਾਲੀ ਤੇ ਆ ਕੇ ਸਾਰੀ ਫੈਮਲੀ। ਸਾਡੀ ਖੱਟੀ ਹੋ ਜਾਂਦੀ ਆਪਾਂ ਸਾਰੇ ਮਿਲ ਕੇ ਮਨਾਉਂਦੇ ਹਾਂ ਹੈਗੇ ਆ ਜੀ।
ਹਾਂ!
ਇਹ ਆ ਕਿ ਆਪਾਂ ਐਤਕੀਂ ਆਪਾਂ ਪਟਾਕੇ- ਪਟੁਕੇ ਕਦੋਂ ਦੇ ਬੰਦ ਕਰਤੇ ਹੋਏ ਆਪਾਂ ਇਹ ਆ ਕਿ ਆਪਾਂ ਸਾਰਿਆਂ ਨੂੰ ਮਿਲ ਕੇ। ਮਿਲ ਕੇ ਬਹਿ ਕੇ ਰੋਟੀ- ਰੁਟੀ ਖਾ ਖਾਣੀ ਹੈਗੀ ਹੈ।
ਹੂੰ!
ਨਾਲ ਮੱਥਾਂ ਟੇਕਣਾ ਸਾਰਾ ਕੁਛ ਕਰਨਾ। ਇਹ ਹੈ ਆਪਾਂ-ਆਪਾਂ ਪਟਾਕੇ- ਪਟੂਕੇ ਨੀ ਚਲਾਂਦੇ ਹੈਗੇ ਆ ਜੀ।
ਅਸੀਂ ਵੀ ਨਹੀਂ ਚਲਾਦੇ ਪਟਾਕੇ ਹੁਣ।
ਅੱਛਾ ਜੀ, ਤੁਹਾਡਾ ਕਿਹੜਾ ਫੇਵਰੇਟ ਹੈ ਜੀ ਤੇ ਉਹ ਤੋਯਹਾਰ?
ਜ਼ਿਆਦਾ ਦੀਵਾਲੀ ਵੀ ਪਸੰਦ ਹੈ ਮੈਨੂੰ ਵੀ, ਇਹ ਹੈ ਵੀ ਥੋੜਾ ਧਾਰਮਿਕ। ਓਵੀ ਹੁੰਦਾ ਹੈ, ਗੁਰਦੁਆਰੇ ਜਾਓ ਮੋਮਬੱਤੀਆਂ ਜਗਾਓ।
ਹਾਂਜੀ-ਹਾਂਜੀ।
ਤੇ ਸਾਡੇ ਚ ਉ ਬਣਾਉਂਦੇ ਹੈ ਛੋਲਿਆਂ ਦੀ ਦਾਲ ਦੀ ਖਿਚੜੀ। ਉ ਫਿਰ ਗੁਰਦੁਆਰੇ ਵੀ ਭੇਜੀ ਦੀ ਹੈ, ਹੂੰ। ਸ਼ਗਨ ਮੰਨਦੇ ਹੈ ਸਾਡੇ, ਬਣਾਂਦੇ ਆ।
ਅੱਛਾ ਜੀ, ਤੁਹਾਡੇ ਸ਼ਗਨ ਮਨਾਂਦੇ ਆਜੀ ਅੱਛਾ ਜੀ। ਤੁਸੀਂ ਦੱਸੋਗੇ ਪਹਿਲੇ ਕਿੱਦਾਂ ਦੀਵਾਲੀਆਂ ਮਨਾਂਦੇ ਸੀਗੇ? ਪਹਿਲੇ ਜਮਾਨੇਆਂ।
ਅਸੀਂ ਤਾਂ ਸ਼ੁਰੂ ਤੋਂ ਹੀ ਇਦਾਂ ਹੀ ਮਨਾਨਦੇ ਹਾਂ।
ਅੱਛਾ ਜੀ।
ਹਾਂ।
ਅੱਛਾ ਜੀ- ਅੱਛਾ ਜੀ, ਇਹੀ ਹੈ ਕਿ ਸਾਰੇ, ਅੱਛਾ ਜੀ। ਇਹ ਹੈ ਕਿ ਸਾਰੇ ਫੈਮਿਲੀ ਨਾਲ ਮਿਲ-ਮੁਲ ਕੇ ਮ ਹੈਗਾ ਜੀ। ਖਾ-ਪੀ ਲਿਆ ਰ ਰੰਗੋਲੀ ਬਣਾ ਲਈ ਏ ਤੁਸੀ ਹਾਂਜੀ ਹਾਂ।
ਦੀਵੇ ਲੈਲੇ ਦੀਵੇ ਪਾਣੀ ਚ ਭੀਗੋ ਤੇ, ਫਿਰ ਸੁਕਾ ਦੀਏ ਫੇਰ ਉਹ ਤੇਲ ਘੱਟ ਪੀਂਦੇ ਏ। ਤੇ, ਨਾਲੇ ਵਧੀਆ ਬਲਦੇ ਹੈਜੇ। ਭਿਗੋ ਲੋ ਉਹਨਾਂ ਨੂੰ ਪਾਣੀ ਚ
ਅੱਛਾ ਜੀ, ਹੁਣ ਜਿੱਦਾਂ ਦੀ ਮੇਰੀ ਭੈਣ ਨੂੰ ਹੁਣ ਮੇਰੀ ਭੈਣ ਨੂੰ ਹੈ ਆਦਤ ਹੈਗੀ ਹੈ ਜਿੱਦਾਂ ਹੁਣ ਘਰ ਦੇ ਬਾਹਰ ਰੰਗੋਲੀ ਬਣਾਉਣੀ ਹੈਗੀ ਏ। ਹੈਗੀ ਆ ਦੀਵਾਲੀ ਤੇ, ਉਹ ਬਣਾਉਦੀ ਵੀ ਬੜੀ ਸੋਹਣੀ-ਸੋਹਣੀ ਏ।
ਹੂੰ, ਅਸੀਂ ਵੀ ਬਣਾਂਦੇ ਹੁੰਦੇ ਹਾਂ ਬਿਲਕੁਲ
ਅੱਛਾ ਜੀ।
ਹੁਣ ਜਿਹੜਾ ਸਾਡਾ ਨਵਾਂ ਘਰ ਹੈ ਉੱਥੇ ਵਿਹੜਾ ਹੀ ਬੜਾ ਵੱ ਆਪਾਂ ਸੋਹਣੀ ਜਿਹੀ ਵੱਡੀ ਸਾਰੀ ਬਣਾਵਾਂਗੇ ਰੰਗੋਲੀ।
ਅੱਛਾ ਜੀ, ਇਹੀ ਹੈਗਾ ਮੇਰੀ ਭੈਣਾਂ ਨੂੰ ਬੜੀ ਸ਼ੌਂਕ ਹੈਗਾ ਜੀ ਉਹਨਾਂ ਵੀ ਰੰਗੋਲੀਆਂ ਮਨਾਉਂਦੇ ਹੈਗੇ ਆ ਜੀ।
ਹੂੰ, ਵਧੀਆ ਲੱਗਦੈ। ਅਹ ਦੀਵਾਲੀ ਤੇ ਰੰਗੋਲੀ ਬਣਾਣਾ, ਦੀਵੇ ਜਗਾਣਾ। ਗੁਰਦੁਆਰੇ ਜਾਣਾ।
ਹਾਂਜੀ-ਹਾਂਜੀ।
ਹਾ, ਰਲ ਕੇ ਰੋਟੀ ਖਾਣੀ।
ਅੱਛਾ ਜੀ।
ਵਧੀਆ ਲੱਗਦਾ।
ਹਾਂਜੀ, ਇਹ ਸਬ ਨਾਲ ਵਧੀਆ ਰਹਿੰਦਾ ਹੈਗਾ ਕਿ, ਦੀਵਾਲੀ ਦਾ ਗੁਰਦੁਆਰੇ ਜਾਣਾ ਮੱਥਾ ਟੇਕ ਟੇਕਣਾ ਸਾਰਾ ਕੁਝ ਕਰਨਾ, ਜਲੇਬੀਆਂ ਖਾਣੀਆਂ ਦੀਵਾਲੀ ਤੇ।
ਹਾਂ, ਇਹਨੂੰ ਬੰਦੀ ਛੋੜ ਦੀਵਸ ਵੀ ਕਹਿੰਦੇ ਹੈ, ਸਿੱਖ ਇਤਿਹਾਸ ਦੇ ਅਕੋਡਿੰਗ ਨਾ ਬੰਦੀ ਛੋੜ ਦਿਵਸ ਵੀ ਕਹਿੰਦੇ ਹੈ, ਤੇ
ਹਾਂਜੀ।
ਜਲੇਬੀਆਂ ਵੀ ਜ਼ਰੂਰ ਆਦੀਆਂ, ਦਿਸ਼ੈਹਿਰਾ, ਦਿਵਾਲੀ ਵਿਸਾਖੀ ਜਲੇਬੀਆਂ ਆਣੀਆਂ ਹੀ ਆਣੀਆਂ।
ਹਾਂ। ਹਾਂਜੀ। ਹੁਣ ਮੇਰੇ ਪਾਪਾ ਨੂੰ ਵੀ ਹੈਗਾ ਕਿ ਉਹਨਾਂ ਨੂੰ ਵੀ ਜਲੇਬੀ ਦੀਵਾਲੀ ਤੇ ਬੜੀ ਪਸੰਦ ਐ ਆਂਦੀ ਐਗੀ। ਦੀਵਾਲੀ ਤੇ ਉਹਨਾਂ ਨੂੰ ਜਲੇਬੀ ਈ ਚਾਹੀਦੀ ਚਾਹੀਦੀ। ਪਾਪਾ ਬਸ- ਤੇ ਪਾਪਾ ਬੜੇ ਸ਼ੌਂਕ ਨਾਲ ਖਾਂਦੇ ਆ ਜੀ ਦੀਵ-ਦਿਵਾਲੀ ਤੇ ਜਲੇਬੀਆਂ।
ਹੂੰ। ਮੈਨੂੰ ਲੱਗਦਾ ਵੀ ਕੋਈ ਵੀ ਘਰ ਰਹਿੰਦਾ ਜਿੱਥੇ ਜਲੇਬੀਆਂ ਨੀ ਆਂਦੀਆਂ? ਕੋਈ ਘਰ ਨੀ ਏਦਾਂ ਦਾ ਹੋਣਾ ਜਿੱਥੇ ਉਸ ਦਿਨ ਜਲੇਬੀਆਂ ਨੀ ਆਂਦੀਆਂ। ਓ
ਹੋਰ ਜੀ ਦੀਵਾਲੀ ਤੇ ਤੁਸੀਂ ਹੋਰ ਕੀ-ਕੀ ਕਰਦੇ ਆ?
ਬਸ ਇਹੀ ਲਾਈਟਸ ਵਗੈਰਾ ਜਗਾਈ ਦੀਆਂ, ਲੜੀਆਂ ਜਗਾਈ ਦੀਆਂ।
ਅੱਛਾ ਜੀ।
ਘਰ ਦੀ ਡੈਕੋਰੇਸ਼ਨ ਕਰ ਲਈ ਥੋੜ੍ਹੀ ਜਿਹੀ।
ਅੱਛਾ। ਜਿੱਦਾਂ ਹੁਣ ਦੀਵਾਲੀ ਜਦੋਂ ਆਨੇ ਫਿਰ ਘਰ ਆ ਸਾਫ਼ ਸਫ਼ਾਈ ਕਰ ਰੀਸਾ ਦਾ ਕੁਝ ਕਰ ਲੈ ਇਹ ਚੀਜ਼ਾਂ ਵੀ ਆ।
ਮਹੀਨਾ ਪਹਿਲਾਂ ਈ ਸਫਾਈਆਂ ਸ਼ੁਰੂ ਹੋ ਜਾਂਦੀਐ। ਕੋਨੇ-ਕੋਨੇ ਸਾਫ ਕਰੋ, ਜਿਹੜੇ ਘੱਟ ਹੱਥ ਵੱਜਦਾ ਜਿੱ ਤੇ
ਹਾਂਜੀ-ਹਾਂਜੀ। ਮਹੀਨੇ ਪਹਿਲੇ ਫੇਰ ਸ਼ੁਰੂ ਕਰ ਲਈਏ, ਇਹ ਕਰ ਲਈਏ, ਓ ਕਰ ਲਈਏ।
ਹਾਂ।
ਹਾਂਜੀ। ਹੋਰ ਤੁਹਾਨੂੰ ਰੱਖੜੀ ਦਾ ਤਿਉਹਾਰ ਵਧੀਆ ਲੱਗਦਾ ਜੀ।
ਹਾਂ, ਵਧੀਆ ਲੱਗਦੈ।
ਅੱਛਾ ਜੀ।
ਹਮ, ਹਾਂ। ਮੈਂ ਜਾਂਨੀ ਹੁੰਨੀ ਆ, ਆਪਣੇ ਭਰਾ ਨੂੰ ਰੱਖੜੀ ਬੰਨਣ।
ਅੱਛਾ ਜੀ। ਇਹ-ਇਹ ਵੀ ਹੁੰਦਾ ਕਿ ਸਾਰੇ ਭੈਣ ਭਰਾ ਉਸ ਦਿਨ ਇਕੱਠੇ ਹੋ ਜਾਂਦੇ ਆ ਜੀ।
ਹੂੰ। ਥੋੜਾ ਉਦਾਸੀ ਵਾਲਾ ਵੀ ਹੁੰਦੈ, ਥੋੜਾ ਖੁਸ਼ੀ ਵਾਲਾ ਵੀ ਹੁੰਦਾ ਐ, ਉਸ ਦਿਨ ਮੈਨੂੰ ਆਪਣੇ ਵੱਡੇ ਭਰਾ ਦੀ ਬਹੁਤ ਯਾਦ ਆਉਂਦੀ ਐ।
ਹਾਂਜੀ-ਹਾਂਜੀ। ਇਹ ਤਾਂ ਹੈਗਾ ਈ ਐ ਜੀ।
ਉਦਾਸ ਵੀ ਹੁੰਨੀ ਆ।
ਆਹ। ਅੱਛਾ ਜੀ।
ਹੂੰ।
ਹਾਂਜੀ। ਜਿੱਦਾਂ ਹੋਲੀ ਹੈ ਜੀ। ਅੱਜ-ਕੱਲ੍ਹ ਦੇ ਬੱਚੇ ਕਿੱਦਾਂ ਮਨਾਉਂਦੇ ਹੈਗੇ ਐ ਹੋਲੀ
ਹੋਲੀ ਮੈਨੂੰ ਨਾ ਬਹੁਤੀ ਨੀ ਪਸੰਦ ਹੋਲੀ ਸ਼ੁਰੂ ਤੋਂ ਈ।
ਅੱਛਾ ਜੀ।
ਹਮ। ਹੋਲੀ ਐਵੇਂ ਭੂਤ ਜੇ ਬਣ ਜਾਂਦੇ ਐ।
ਅੱਛਾ ਜੀ।
ਅੱਜ-ਕਲ ਕਈ ਵਾਰੀ ਰੰਗ ਨਈ ਸਈ ਹੁੰਦੇ, ਫੇਰ ਉਹ ਸਕਿੰਨ ਖ਼ਰਾਬ ਹੁੰਦੀ ਐ।
ਅੱਛਾ ਜੀ।
ਖ਼ਾਸ ਕਰਕੇ ਜਦੋਂ ਕੋਈ ਨਾਣ ਤੋਂ ਬਾਅਦ ਰੰਗ ਪਾਂਦਾ ਨਾ ਓ ਬਹੁਤ ਜ਼ਿਆਦਾ ਮਾੜਾ ਕੰਮ ਲੱਗਦਾ ਐ।
ਅੱਛਾ ਜੀ। ਹਾਂ ਹੈ ਹੀ ਹੈ। ਅੱਜ ਕਲ ਲੋਕੀ ਜਿਦਾ ਪਿਚਕਾਰੀਆਂ, ਉਹ ਪੱਕੇ ਰੰਗ ਉਹ ਚੀਜ਼ਾਂ ਵੀ ਬਹੁ ਮੰਨ
ਹਾਂ। ਅਹ ਆਂਡਿਆਂ ਨਾਲ ਗੰਦ ਪਾ ਦਿੰਦੇ ਆ। ਆਂਡੇ ਮਾਰ-ਮਾਰ ਕੇ।
ਹਾਂ, ਉਹ ਤਾਂ ਨਹੀਂ ਕਰਨਾ ਚਾਹੀਦਾ। ਆਂਡੇ ਨੀ ਆਂਡੇ ਦਾ ਕੰਮ ਤਾਂ ਬਹੁਤ ਖ਼ਰਾਬ ਐ ਜੀ ਇਹਨਾਂ ਦਾ।
ਹੂੰ।
ਉਹ ਨੀ ਹੋਣਾ ਚਾਹੀਦਾ।
ਹਮ, ਅੱਜ- ਕੱਲ ਤਾਂ ਸਕੂਲਾਂ 'ਚ ਵੀ ਸਾਰੇ ਤਿਉਹਾਰ ਮਨਾਉਣ ਲੱਗ ਗਏ ਨਾ।
ਅੱਛਾ ਜੀ, ਤੁਸੀਂ ਦੱਸੋਗੇ ਤਾਡੇ ਸਕੂਲੇ ਕਿਦਾ ਕਿਹੜੇ ਕਿਹੜੇ, ਮਨਾਏ ਜਾਂਦੇ ਤਿਉਹਾਰ?
ਲੋੜੀ, ਦੀਵਾਲੀ ਹਮ, ਲੋਹੜੀ ਤੇ ਬਸ ਅ ਇਕੱਠੇ ਹੋ ਜਾਂਦੇ, ਸਾਰੇ ਜਿੱਥੇ ਪ੍ਰੇਅਰ ਹੁੰਦੀ ਉਸੇ ਗਰਾਉਂਡ 'ਚ ਢੋਲਕੀ- ਢੋਲਕੀ ਵਜਾਦੀਆਂ ਕੁੜੀਆਂ, ਗਾਣੇ ਗਾ ਲਏ ਗਿੱਧਾ ਪਾ ਲਿਆ। ਫੇਰ ਲਿਆ ਕੇ ਅਸੀਂ ਅਹ ਸਟਾਫ ਸਾਰਾ ਨਾ, ਕੁਲੈਕਸ਼ਨ ਕਰ ਲੈਂਦਾ। ਜਿਹਦੀ ਜੋ ਇੱਛਾ ਹੁੰਦੀ ਹੈ ਸੋ ਦੋ, ਸੋ ਉਹ ਪੰਜ ਸੌ ਪਾਂਨਦੀ, ਫਿਰ ਕੁੱਝ ਸਕੂਲ ਵੱਲੋਂ ਪਾਈਦਾ, ਫੇਰ ਮੂੰਫ਼ਲੀ, ਰੇੜੀਆਂ ਫੁੱਲੇ ਲਿਆ ਕੇ ਉਹ ਬੱਚਿਆਂ ਨੂੰ ਵੰਡ ਦੇਈਦਾ, ਲਿਫਾਫਿਆਂ 'ਚ ਪੈਕ ਕਰਕੇ।
ਹਾਂਜੀ- ਹਾਂਜੀ ਇਹੀ ਹੈ। ਹਾਂਜੀ ਪਹਿਲੇ ਜਿੱਦਾਂ ਪਹਿਲੇ ਜਮਾਨੇ ਸਾਰੇ ਆਂਦੇ ਸੀਗੇ ਉਹ ਚੀਜ਼ਾਂ ਹੁਣ ਕਿ ਅਸੀਂ ਲੋਹੜੀ ਬਹੁਤ ਚੰਗੇ ਢੰਗ ਨਾਲ ਮਨਾਉਂਦੇ ਸੀਗੇ।
ਹਾਂ ਬਾਲ ਲਈਦੀ ਹੈ ਲੋਹੜੀ, ਗਾਣੇ ਗਾ ਲਈ ਦੇ ਹੈ। ਚਲੋ ਜੀ, ਰੌਣਕ ਰੌਣਕ ਲਾ ਲੈਂਦੇ ਬੱਚੇ‌।
ਇਹੀ ਹੈ ਜਿੱਦਾਂ ਮੈਂ ਮੰਮਾ ਮੈਨੂੰ ਦੱਸਦੇ ਨਾ ਜਿੱਦਾਂ ਮੇਰੇ ਵੱਡੇ ਭਰਾਵਾਂ ਦੀ ਇੱਥੇ ਲੋਹੜੀਆਂ ਮਨਾਉਂਦੇ ਸੀਗੇ ਤੋਵੇਂ ਦੀਆਂ ਇਕੱਠੇ ਮਨਾਏ ਸਾਰੇ ਫੈਮਿਲੀ ਮੈਂਬਰ ਕੱਠੇ ਹੋਏ ਸੀਗੇ।
ਹਮ।
ਉਹ ਦੱਸਦੇ ਸੀ ਕਿੱਦਾਂ ਲੋਹੜੀ ਲੂੜੀ ਮਨਾਉਂਦੇ ਹੈਗੇ ਹੈ।
ਹਮ।
ਹਾਂਜੀ, ਮੈਨੂੰ ਬਸੰਤ ਵੀ ਬੜੀ ਪਸੰਦ ਹੈਗੀ ਆਪਾਂ ਜਦੋਂ ਵੀ ਆਇਆ ਮੇਰਾ ਤਾਇਆ ਜੀ ਨੇ ਪਡਰੋਲ ਲੈਨੀ, ਪਤੰਗਾਂ ਲੈਣੀਆਂ ਤੇ ਆਪਾਂ ਤਿੰਨਾਂ ਭਰਾਵਾਂ ਨੇ ਫੇਰ ਪਤੰਗ ਉਡਾਉਣੀਆ ਸਾਰਾ ਕੁਝ ਕਰਨਾ।
ਹਮ।
ਤਾਡੇ ਵੀ ਉਡਾਉਂਦੇ ਜੀ, ਪਤੰਗ ਪਤੰਗ? ਅੱਛਾ ਜੀ।
ਬਹੁਤ ਛੋਟਾ ਸੀ ਉਦੋਂ, ਉਦੋਂ ਉਡਾਉਂਦਾ ਸੀ ਬੇਟਾ ਮੇਰਾ, ਹੁਣ ਨੀ ਉਡਾਉਂਦਾ।
ਅੱਛਾ ਜੀ।
ਹਮ ਹਾਂ।
ਉਹ ਪਹਿਲੇ ਹੁੰਦਾ ਸੀ, ਸਾਰੇ ਐਦਾਂ ਬਹੁਤ ਜ਼ਿਆਦਾ ਕਰਦੇ ਸੀਗੇ ਨਾ। ਬਸੰਤ ਮਨਾਉਣੀ, ਉਹ ਚੀਜ਼ਾਂ ਹਾਂਜੀ ਆਪਾਂ ਪਹਿਲੇ ਇੱਕ ਦਿਨ ਪਹਿਲੇ ਤਿਆਰੀਆਂ ਕਰ ਲੈਨੀਆਂ, ਸਾਰਾ ਕੁੱਝ ਉਹ ਧਨੀ ਧੁਨੀ ਸਾਰਾ ਕੁਝ
ਆ ਜਦੋਂ ਦੀ ਚਾਈਨਾ ਡੋਰ ਚੱਲੀ ਐ ਨਾ, ਮੈਨੂੰ ਨੀ ਪਸੰਦ। ਪਤਾ ਨੀ ਹੁੰਦਾ ਵੀ ਕਿਹੜੀ ਡੋਰ ਦੇਤੀ ਐ, ਐਵੇਂ ਜਾਣ ਲ ਉਹ ਹੁੰਦੀ ਹੈ ਚਾਈਨਾ ਡੋਰ।
ਹਾਂਜੀ -ਹਾਂਜੀ ਉ ਪਰ ਐਹ ਹੈ ਕਿ ਦੂਜੀਆਂ ਦੂਜ ਪਰ ਐਹ ਵੀ ਹੈ ਕਿ ਦੂਜੀ ਡੋਰ ਡੋਰਾਂ ਵੀ ਆਂਦੀਆਂ ਹੈਗੀਆਂ ਉਹ ਤੁਸੀਂ ਉਹ ਵੀ ਉਹਨਾਂ ਵੀ ਚਲਾ ਸਕ। ਤੇ ਇਹ ਤਾਂ ਹੈਗਾ ਕਿ ਉਹਨਾਂ ਚਾਈਨਾ ਚਾਈਨ ਨਹੀਂ ਚਲਾਣੀਆਂ ਚਾਹੀਦੀਆਂ।
ਹਮਮ।
ਆਹ ਉਹੀ ਨਾ ਆਹ ਨਾ ਆਪਾਂ ਜਦੋਂ ਮਨਾਉਂਦੇ ਸੀ ਆਪਾਂ ਇੱਕ ਦਿਨ ਪਹਿਲਾਂ ਹੀ ਸਾਰਾ ਕੁੱਝ ਤਿਆਰੀ ਤਿਉਰੀ ਕਰ ਲੈਣੀ ਸਾਰਾ ਕੁੱਛ
ਹਮ ਹਮ। ਹਮ, ਉਹ ਗੁੱਝ ਗਿਆ ਪਹਿਲਾਂ ਕਿਹੜੇ ਤਿਉਹਾਰ ਤੇ ਖਾਂਦੇ, ਹੋਲੀ ਤੇ ਨਾ
ਤੁਹੀਂ ਲੋਹੜੀ ਮਨਾਂਦੇ ਜੀ ਘਰੇ।
ਹਾਂ ਘਰੇ ਅਸੀਂ ਬਾਲਦੇ ਹੁੰਨੇ ਲੋਹੜੀ।
ਅੱਛਾ ਜੀ ਤੁਸੀਂ ਬਾਲਦੇ ਔ, ਆਂਦੇ ਜੀ ਕੋਈ ਮੰਗਣ ਮੁੰਗਣ ਵਾਲੇ ਲੋਹੜੀ ਦੇਦੋ ਜੀ ਏ ਕਰਦਾ
ਆਂਦੇ ਮੈਂ ਪਾ ਕੇ ਸਮਾਨ ਰੱਖ ਦਿੰਦੀ ਹੁੰਨੀ ਆ, ਮੇਰਾ ਬੇਟਾ ਈ ਦਿੰਦਾਂ ਰਹਿੰਦਾ ਕੋਲੀ ਨਾਲ ਸਾਰਿਆਂ ਨੂੰ
ਅੱਛਾ ਜੀ।
ਹੂੰ।
ਏ, ਹੋਰ ਤੁਸੀਂ ਦੱਸੋ ਜੀ ਤਿਉਹਾਰਾਂ ਬਾਰੇ।
ਬਸ ਗੁਜੀਆ ਕਦੋਂ ਖਾਂਦੇ ਹੁੰਦੇ, ਹੋਲੀ ਤੇ ਨਾ ਗੁਜੀਆ
ਹਾਂਜੀ -ਹਾਂਜੀ- ਹਾਂਜੀ।
ਹੂੰ ਗੁਜੀਆ ਐ। ਇੱਕ ਵਾਰੀ ਮੈਂ ਲ਼ਿਆ ਆਈ ਇੱਕ ਦੁਕਾਨ ਤੋਂ ਉਹਨਾਂ ਨੇ ਕਿਸੇ ਕੰਮ ਦਾ ਨੀ ਸੀ ਬਣਾਇਆ ਹੋਇਆ, ਜਿਵੇਂ ਨਾ ਉਹ ਕੜਾਹ ਹੁੰਦਾ ਸੂਜੀ ਦਾ ਏਦਾਂ ਦਾ ਟੇਸਟ ਤੇ ਫੇਰ ਮੈਂ ਕਿਸੇ ਹੋਰ ਦੁਕਾਨ ਤੋਂ ਲਿਆਂਦਾ ਨ ਅਗਲੇ ਸਾਲ ਫੇਰ ਵਧੀਆਂ ਮਿਲਿਆਂ। ਓ ਵਧੀਆ ਸੀ, ਹੂੰ।
ਅੱਛਾ ਫਿਰ ਉਹ ਬੇਟੇ -ਬੇਟੇ ਤੇ ਬੇਟੀ ਨੇ ਖਾਂਦਾ ਹੋਣਾ ਜੀ।
ਹੋਲੀ ਤੇ ਗੁਜੀਆ ਜ਼ਰੂਰ ਲਿਆਨੇ‌ ਆ ਅਸੀ।
ਅੱਛਾ ਜੀ, ਉਹ ਸ਼ੌਕ ਨਾਲ ਖਾਂਦੇ ਹੋਣੇ ਬੱਚ
ਹੂੰ।
ਕਿ ਅੱਜ ਕੱਲ ਦੇ ਬੱਚੇ ਐਹ ਚੀਜ਼ਾਂ ਸ਼ੌਕ ਨਾਲ ਖਾਂਦੇ ਹੈਗੇ।
ਹੂੰ।
ਅੱਜ ਕੱਲ ਦੇ ਹੈਗੇ ਬੱ ਤੇ ਉਹਨਾ ਨੂੰ ਹੋਲੀ ਵੀ ਬੜੀ ਪਸੰਦ ਹੈਗੀ ਐਂ, ਜਿੱਦਾਂ ਉਹ ਨੂੰ ਰੰਗ ਰੁਗ ਮਾਰ ਲੈਂਦੇ ਆ।
ਸਕੂਲ ਵੀ ਸਕੂਲ ਵੀ ਹੁਣ ਨਾ ਬੱਚੇ ਪਤਾ ਕੀ ਕਰਦੇ ਆ, ਹੋਲੀ ਦੇ ਅਹ ਇੱਕ ਦੋ ਦਿਨ ਪਹਿਲੇ। ਰੰਗ ਲੈ ਆਣਗੀਆਂ ਤੇ ਮਸਤੀ ਕਰਨਗੀਆਂ ਛੁੱਟੀ ਤੋਂ ਬਾਅਦ। ਸਕੂਲ ਚ ਤੇ ਅਸੀਂ ਖੇਡਣ ਨੀ ਦਿੰਦੇ, ਬਾਹਰ ਜਾ ਕੇ ਕੱਪੜੇ ਭਰ ਦਿੰਦੀਆਂ ਇੱਕ- ਦੂਜੀ ਦੇ। ਯੂਨੀਫਾਰਮ ਹੀ ਖ਼ਰਾਬ ਕਰ ਦਿੰਦੀਆਂ, ਓਕੇ ਬਾਏ- ਬਾਏ।